ਹਾਂਜੀ ਹਾਂਜੀ।
ਹੱਲੇ
ਬਸ ਵਧੀਆ ਸਤਿ ਸ਼੍ਰੀ ਅਕਾਲ।
ਹਾਂਜੀ।
ਸਾਰੇ ਬੱਚੇ ਸਕੂਲ ਟਿਊਸ਼ਨ ਪੜ੍ਹ ਕੇ ਬਸ ਕੁੱਛ ਵੀ ਨੀ ਵਧੀਆ ਵੇਲੈ ਬੈਠੈ। ਠੇ।
ਹਾਂ, ਠੀਕ ਐ, ਬੱਚੇ ਬਸ ਇੱਕ ਆ ਗਿਆ, ਇੱਕ ਇੱਕ ਦੂਜਾ ਗਿਆ ਐ ਇੱਕ ਆ ਜੇਗਾ ਫਿਰਰ ਦੂਜਾ ਚਲਾ ਜਏਗਾ। ਹਾਂਜੀ ਬੱਚੇ ਦੋ-ਦੋ ਜਗ੍ਹਾ ਟਊਸ਼ਨਾਂ ਜਾਂਦੇ ਐ ਨਾਂ, ਅਲੱਗ-ਅਲੱਗ ਜਾਂਦੇ ਐ, ਇੱਕ ਜਗ੍ਹਾ ਮੈਥਸ ਦੀ ਲਗਾਈ ਹੋਈ ਹੈ ਇੱਕ ਜਗ੍ਹਾ ਸਾਇੰਸ ਦੀ ਲਗਾਈ ਹੋਈ ਐ, ਹਾਂ। ਮੈਥਸ ਪੜ੍ਹ ਜਾਂਦੇ ਫਿਰ ਸਾਇੰਸ ਪੜ੍ਹਨ ਚਲੇ ਜਾਂ ਆਂ। ਫਿਰ ਦੂਜਾ ਆ ਜਾਂਦਾ ਫਿਰ ਪਹਿਲਾਂ ਚਲਾ ਜਾਂਦਾ ਐ, ਬਸ ਬਸ ਬਸ ਹਾਂਜੀ, ਦੱਸਿਆ ਨਾ ਚਾਰ ਬੱਚੇ ਆ ਸਾਡੇ ਚਾਰੋਂ ਈ ਵੱ ਡੇ ਹੋ ਗਏ ਹੁਣ ਤੇ ਬਸ ਸਾਰਾ ਦਿਨ ਇਹੀਓ ਕੁੱਛ ਐ ਸਾਰੇ ਕੁਝ ਕਲਾਸਾਂ ਦੇ ਵਿੱਚ ਐ ਕੋਈ ਨੌਵੀਂ ਚ ਕੋਈ ਦਸਵੀਂ ਚ ਐ ਕੋਈ ਬਾਰਵੀਂ ਚ ਐ।
ਸਹੀ ਏ ਸਹੀ ਵਧੀਆ ਫਿਰ ਰੋਣਕ ਲੱਗੀ ਰਹਿੰਦੀ ਐ ਘਰ।
ਰੌਣਕ ਤੇ ਕੀ ਲੱਗੀ ਰਹਿੰਦੀ ਐ ਸਾਰਾ ਦਿਨ ਬਸ ਇੱਦਾਂ ਈਂ ਨਿਕਲ ਜਾਂਦਾ ਬੱਚਿਆਂ ਦੇ ਨਾਲ
ਹਂ
ਟਿਊਸ਼ਨਾਂ ਲਗਾਈਆਂ ਹੋਈਆਂ ਬੱਚਿਆਂ ਦੀ ਟਿਊਸ਼ਨ ਦੀ ਫੀਸਾਂ ਇੰਨੀਆਂ-ਇੰਨੀਆਂ ਨੇ ਪ ਪੁੱਛੋ ਨੀਂ। ਦੋ-ਦੋ ਹਜ਼ਾਰ ਰਪਏ ਇੱਕ ਸਬਜੈਕਟ ਦੀ ਟਿਊਸ਼ਨ ਐ। ਹਾਂਜੀ ਤੁਹਾਡੇ ਤਾਂ ਹਜੇ, ਤੁਸੀਂ ਹਾਂਜੀ ਹਜੇ ਤਾਂ ਤੁਸੀਂ ਘਰ ਪੜ੍ਹਾ ਲੈਂਦੇ ਹੋ ਬੱਚੇ ਨੂੰ ਆਪਣੇ ਗੁੜੀਆਂ ਨੂੰ, ਜਦ ਸਿਆਣੀ ਹੋ ਜਾਏਗੀ ਫਿਰ ਦੇਖਣਾ ਕਿੰਨੀਆਂ-ਕਿੰਨੀਆਂ ਫੀਸਾਂ ਬੱਚਿਆਂ ਦੀਆਂ
ਹਂ, ਨਈਂ ਸਕੂਲ ਦੀ ਅੱਜ ਕੱਲ ਮਹਿੰਗੀ ਐ, ਅੱਜ-ਕੱਲ ਸਕੂਲ ਦੀ ਫੀਸ ਸੋਲਾਂ ਸੌ ਰੁਪ ਮਹੀਨਾ ਆਂ।
ਆਪਣਾ ਜਿਹੜੀ ਮੇਰਾ ਦਸਵੀਂ ਚ ਬੱਚਾ ਹੈਗਾ ਮੈਂ ਉਹਦੀ ਅੱਠ ਹਜ਼ਾਰ ਰੁਪਏ ਮਹੀਨੇ ਦੀ ਫੀਸ ਦੇ ਰਹੀ ਆਂ ਸਕੂਲ ਦੀ। ਹਾਂ ਉ ਕਨਵੀਨਸ ਵੱਖਰੀ ਐ, ਉਹ ਪੱਚੀ ਸੌ ਰੁਪਇਆ ਜਿਹੜ ਬੱਚੇ ਦੀ ਬੱਸ ਲਗਾਈ ਐ ਉਹ ਵੱਖਰੀ ਐ।
ਅੱਛਾ।
ਘਰ ਤੋਂ ਥੋੜ੍ਹਾ ਪੰਦਰਾਂ ਮਿੰਟ ਦਾ ਰਸਤਾ ਐ, ਬੱਚੇ ਦੇ ਸਕੂਲ ਦਾ ਤਾਂ ਉਹ ਪੱਚੀ ਸੌ ਰੁਪਇਆ ਵੱਖਰਾ ਕਨਵੀਨਸ ਦਾ ਦੇਈਦਾ।
ਅਸੀ ਨਾਰ ਮਨ ਕੇ ਚੱਲੇ ਸ ਨਾਰ ਮਨ ਕੇ ਚੱਲੋ ਆਰਾਮ ਨਾਲ
ਹਨਾ ਇਹ ਸਿਰ ਸ ਸਕੂਲ ਸਕੂਲ ਦਾ ਖਰਚਾ ਹੋ ਗਿਆ, ਉਹਨਾ ਹੀ ਤੁਹਾਡਾ ਟਿਊਸ਼ਨਾਂ ਦਾ ਖਰਚਾ ਹੋ ਜਾਂਦਾ ਐ। ਹਨਾ ਸਾਰਾ ਉੱਥ ਰੋਜ਼ ਕੁਛ ਨਾ ਕੁਛ ਕੁਛ ਨਾ ਅੱਜ ਇਹ ਐਕਟੀਵਿਟੀ ਆ ਅਜ ਇਹ ਚਾਹੀਦਾ ਹੈ ਜੋ ਚਾਹੀਦਾ ਹੈ ਪੈਨ ਖਤਮ ਹੈ, ਅੱਜ ਕਾਪੀ ਖਤਮ ਐ।
ਹਾਂਜੀ-ਹਾਂਜੀ। ਲਵੀ ਸਾਂ ਥੱਲੇ ਆਈ ਜਾਂਦਾ ਸੀ ਫੋਨ
ਮੈਂ ਕੀ ਕਹਿ ਰਹੀ ਆਂ ਚਾਰ ਬੱਚੇ ਹੈ ਬਸ ਓਦਾਂ ਹੀ ਕਿ ਕਮਾ ਲੋੋ ਤੇ ਕਮਾ ਕੇ ਸਕੂਲ ਆਲਿਆਂ ਨੂੰ ਦੇ ਦੋ ਹਸਬੈਂਡ ਵੀ ਖਿਜਣ ਲੱਗ ਜਾਂਦੇ ਐ ਬਈ ਤੁਹਾਡਾ ਤਾਂ ਸਾਰਾ ਦਿਨ ਰੋਜ਼ ਹੀ ਖਤਮ ਬੱਚੇ ਬਸ ਸਾਰਾ ਦਿਨ ਇਹੀਓ ਕੁੱਛ ਲੱਗਾ ਰਹਿੰਦਾ ਐ।
ਉਹਨਾਂ ਬੱਚੇ ਨੂੰ ਲੈ ਕੇ ਦੇਣੀ ਪੈਂਦੀ ਹੈ ਸਕੂਲ ਫੇਰ ਮੈਮ ਕਹੇ ਤੇ ਫਿਰ ਦੇਣੀ ਪੈਂਦੀ ਹੈ ਹੁਣ ਟ ਹੁਣ ਦੇ ਉਹੀ ਬੜੇ ਪ੍ਰੈਕਟੀਕਲ
ਬਸ ਬਸ ਫਾਈਲਾਂ ਬਣਦੀਆਂ ਬੱਚਿਆਂ ਦੀਆਂ ਫਾਈਲਾਂ ਬਣਾਓ ਯੇ ਕਰੋ ਵੋ ਕਰੋ ਹਾਂ ਫੇਰ ਸਾਡੇ ਤਾਂ ਬੱਚਿਆਂ ਨੂੰ ਹਾਂ ਸਾਡੇ ਬੱ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਕਿ ਕਾਪੀਆਂ ਵੀ ਸਕੂਲੋਂ ਖਰੀਦਣੀਆਂ ਤੁਸੀਂ ਜੇ ਤੁਸੀਂ ਹਾਂ ਨਹੀਂ ਹਾਰੇ ਕਾਪੀ ਜਿਹੜੀ ਸਕੂਲ ਦੀ ਕੰਮ ਵਾਲੀ ਕਾਪੀ ਤੁਸੀਂ ਉਹ ਵੀ ਬਾਹਰੋਂ ਨੀ ਖਰੀਦ ਸਕਦੇ। ਹਾਂ ਜੇ ਬੱਚੇ ਨੂੰ ਕਵਰ ਕਰ ਲੈਂਦੇ ਨਾ ਪਾਪੀ ਤਾਂ ਉਹ ਕਵਰ ਉਤਾਰ ਕੇ ਦੇਖਦੇ ਹੈ ਕਿ ਤੁਸੀਂ ਬ ਬ ਸਕੂਲੋਂ ਤੋਂ ਨੀ ਬਾਹਰੋਂ ਤੋਂ ਨੀ ਖਰੀਦੀ ਕੌਪੀ
ਇਹ ਨਰਸਰੀ ਦਾ ਸਕੂਲ ਐ।
ਸਕੂਲੋਂ ਨਹੀਂ ਖਰੀਦੀ ਕਾਪੀ ਤਾਂ ਫੇਰ ਉਹ ਬੱਚੇ ਨੂੰ ਪਨੀਸ਼ਮੈਂਟ ਕਰਦੇ ਕਿ ਤੁਸੀਂ ਬਾਹਰੋਂ ਕਿੱਦਾਂ ਖਰੀਦੀ ਕੌਪੀ ਹਾਂ ਕਿ ਬਾਰੋਂ ਕਾਪੀ ਬੱਚਾ ਸੱਠ ਰੁਪਏ ਦੀ ਲੈ ਲਏਗਾ, ਸਕੂਲ ਵਾਲੇ ਕਾਪੀ ਸੌ ਰੁਪਏ ਦੀ ਦਿੰਦੇ ਆ। ਤੇ ਸਭ ਕਮਾਈ ਉਹਨਾਂ ਦੀ ਕਿੱਦਾਂ ਕਰਨਗੇ। ਕਰੋ।
ਹੂੰ, ਹੂੰ, ਹੂੰ।
ਹਾ ਫੇਰ ਬੱਚਿਆਂ ਦੇ ਪੇਪਰ ਹਰ ਦੂਸਰੇ ਮਹੀਨੇ ਪੇਪਰ ਲੈਂਦੇ ਐ ਫੇਰ ਉਹਨਾ ਨੇ ਸਿਸਟਮ ਬਣਾ ਰੱਖਿਆ ਏ ਕਿ ਜੇ ਤੁਸੀਂ ਫੀਸ ਤੁਹਾਡੀ ਪੈਂਡਿੰਗ ਹੈ ਨਾ ਜੇ ਮੰਨ ਲੋ ਤੁਸੀਂ ਦੋ ਤਿੰਨ ਮਹੀਨੇ ਦੀ ਜਿਦਾਂ ਫੀਸ ਜਾਂਦੀ ਹੈ। ਤੁਸੀਂ ਅਗਰ ਤਿੰਨ ਮਹੀਨੇ ਦੀ ਫੀਸ ਬੱਚੇ ਦੀ ਤੁਸੀਂ ਨਹੀਂ ਦਿੱਤੀ ਗਈ ਚਲੋ ਅਸੀਂ ਇਕੱਠੀ ਦੇ ਦਾਂਗੇ ਚੌਥੇ ਮਹੀਨੇ ਫੀਸ ਜਮਾ ਕਰਾਦਾਂਗੇ। ਤਾਂ ਉਹਨਾਂ ਨੇ ਤਿੰਨ ਮਹੀਨੇ ਬਾਦ ਇਹ ਸਿਸਟਮ ਬ ਰੱਖਿਆ ਹੋਇਆ ਕਿ ਬੱਚੇ ਦਾ ਪੇਪਰ ਲੈਣੇ ਆਂ ਅਸੀਂ। ਹਰ ਤਿੰਨ ਮਹੀਨੇ ਬਾਦ ਤੇ ਜੇ ਤੁਹਾਡੀ ਫੀਸ ਜਮਾ ਨਹੀਂ ਹੈ ਤੇ ਬੱਚੇ ਨੂੰ ਪੇ ਪਰ ਚ ਬੈਠਣ ਨਹੀ ਦੇਣਗੇ ਬੱਚੇ ਇਕ ਐਡਮਿਟ ਕਾਰਡ ਬਣਾਇਆ ਹੁੰਦਾ ਐ। ਤੇ ਬੱਚੇ ਨੂੰ ਹਾਂ ਐਡਮਿਟ ਕਰ ਨੀ ਦੇਣਗੇ ਬੱਚਾ ਫੇਰ ਉਹ ਸਾਰੇ ਬੱਚੇ ਦੇ ਬੱਚਿਆਂ ਨੂੰ ਟੋਕਦੇ ਐ ਵੀ ਤੁਹਾਡੀ ਫੀਸ ਨੀ ਆਈ ਤੁਸੀ ਪਨਿਸ਼ਮੈਂਟ ਮਿਲੇਗੀ। ਸਾਨੂੰ ਬੱਚੇ ਘਰ ਆ ਕੇ ਰੋਂਦੇ ਆ ਬੱਚੇ ਸਿਆਣੇ ਹੋ ਗਏ ਹੁਣ। ਕਿ ਮੰਮੀ ਕੁਛ ਵੀ ਨਾ ਕਰੋ ਪਹਿਲੇ ਸਾਡੀ ਫੀਸ ਜਮ੍ਹਾਂ ਕਰਾਓ ਨਈ ਤੇ ਸਾਨੂੰ ਪੇਪਰ ਚ ਨੀ ਬੈਠਣ ਦੇਣਗੇ।
ਹਾਂਜੀ ਹਾਂਜੀ।
ਹਾਂ ਬਸ ਇਹ ਸਿਸ ਟਮ ਹੋ ਗਿਆ ਸਕੂਲਾਂ ਦਾ ਬੁਰੇ ਹਾਲ ਹੋਏ ਏ ਐ।
ਬੜੇ ਬੜੇ
ਹਾਂ।
ਵੀਹੀ ਹੈ ਵੀਹੀ ਹੈ ਫੀਸਾਂ ਵੀ ਉਤੋਂ ਇਤਨੀਆਂ ਮਹਿੰਗੀਆਂ ਉਤੋਂ ਮਹਿੰਗਾਈ ਹੈ ਕੁਛ।
ਬਸ ਬਸ ਬਸ ਮਹਿੰਗਾਈ ਦੇਖ ਲਵੋ ਸਿਲੰਡਰ ਨਹੀ ਮਿਲ ਰਹੇ ਸਿਲੰਡਰ ਇੰਨੇ ਮਹਿੰਗੇ ਹੋ ਗਏ।
ਬਸ ਬਸ।
ਸਾਡੇ ਤਾਂ ਸਿਲੰਡਰ ਵੀ ਪੰਦਰਾਂ ਦਿਨ ਮੁਸ਼ਕਿਲ ਨਾਲ ਚੱਲ ਪੈਂਦਾ ਹੈ।
ਹਾਂ ਜੋਇੰਟ ਫੈਮਲੀ ਚ ਨਹੀਂ ਚੱਲ ਪਾਂਦਾ।
ਚੱਲਦਾ ਮੁਸ਼ਕਿਲ ਨਾਲ। ਹੁਣ ਅਸੀਂ ਉਹ ਬਿਜਲੀ ਵਾਲਾ ਲੈ ਕੇ ਰੱਖਿਆ ਹੋਇਆ ਅਧਾ ਕੰਮ ਬਿਜਲੀ ਵਾਲੇ ਤੇ ਕਰੀ ਦਾ। ਇਲੈਕਟ੍ਰੋਨਿਕ ਜਿਹੜਾ ਹੁੰਦਾ ਏ ਇੰਡਕਸ਼ ਉਦੋਂ ਰੱਖਿਆ ਹੋਇਆ ਉਹਨੂੰ ਲੇਕਿਨ ਉਹਦੇ ਤਾਂ ਆਦਤ ਨੀ ਉਹ ਕਰਨ ਦੀ ਨਾ ਫਟਾਫਟ ਉਹ ਜਗਾਇਆ ਔ ਆਦਤ ਪਈ ਫਟਾਫਟ ਹੁੰਦਾ ਹੀ ਨਹੀਂ ਹੈ ਲੇਕਿਨ ਹੁਣ ਜਬਰਦਸਤੀ ਹੁਣ ਥੋੜਾ ਸੀ ਛੋ ਛੋਲੇ ਉਬਾਲਣੇ ਹੈ ਰਾਜਮਾਂ ਬਣਾਉਣੇ ਹੈ। ਜੋ ਉਬਾਲਣ ਵਾਲਾ ਕੰਮ ਹੈ ਚੌਲ ਉਬਾਲਣੇ ਉਹ ਅਸੀ ਉੱਥੇ ਰੱਖ ਛੱਡਦੇ ਹਾਂ। ਇੰਡਕਸ਼ਨ ਤੋਂ ਕੀ ਚਲ ਕੀ ਕਰੀਏ ਹੁਣ ਫੈਮਿਲੀ ਦੇ ਹਿਸਾਬ ਨਾਲ ਕਰਨਾ ਪੈਂਦਾ ਉਹਨੂੰ
ਹਾਂ ਉਹ ਆ ਵੀ ਖੱਲਦਾ ਮਤਲਬ ਪਹਿਲਾਂ ਕਦੀ ਕੀਤਾ ਨੀ ਤੇ ਹੁਣ ਸਾਡੇ ਕੋਲੋਂ ਹੁੰਦਾ ਵੀ ਨੀ ਹੈ ਕੀ ਦਾ ਯਾਦ ਹੋਇਦਾ ਨਾ ਕਿੰਨੀ ਸੀਟ
ਬਸ ਬਸ ਬਸ ਬਸ ਬਸ ਉਹੀ ਉੱਥ ਹੈ ਹੁਣ ਰਹਿੰਦੇ ਐ ਵਾਰੀ ਜਗ੍ਹਾ ਤੇ ਮੰਮੀ ਕਹਿੰਦੇ ਪੰਜਾਬ ਹੋਈ ਹੈ ਕਿਤੇ ਹੋਰ ਐ ਵਾਰੀ ਜਗ੍ਹਾ ਤੇ ਹੋਈ ਹੈ ਜਿੱਥੇ ਖੁੱਲੀ ਜ੍ਹਾ ਹੋਏ ਤਾਂ ਅਸੀਂ ਉਹ ਜਗਾ ਲਈਏ ਆਪਣਾ ਚੁੱਲ੍ਹਾ ਬੁੱਲ੍ਹਾ ਜਗਾ ਲਈਏ ਹੁਣ ਸੁਸਾਇਟੀਆਂ ਚੁੱਲਾ ਬੁੱਲਾ ਕਿੱਥੇ ਜਗਾਨ ਦਿੰਦੇ ਹੈ।
ਨਹੀਂ ਨਹੀਂ ਨਹੀਂ ਜਗਾਨ ਦਿੰਦੇ ਮਨਾ ਕਰ ਦਿੰਦੇ ਐ,
ਸਾਡੀਆਂ ਦੀਵਾਰਾਂ ਖਾਲੀਆਂ ਹੋ ਜਾਂਣਗੀਆਂ ਜੀ ਸੋਸਾਇਟੀ
ਹਜੀ ਹਾਂਜੀ ਹ ਉਹ ਤੇ ਹੈ ਹੀ ਆਪ ਆਪਾਂ ਜੱਲੇਗਾ ਵੀ ਨੀ ਉਹ ਹਲਕੀ ਤੁਸੀਂ ਅੱਗ ਪਾਾਲਓਗੇ ਨਾ ਵਾਲੇ ਇਕੱਠੇ ਪਹਿਦਾ ਜਾਂਦੇ
ਹਾਂ ਹਾਂਜੀ ਹਾਂਜੀ ਨਾਲੇ ਅੱਜ ਕੱਲ੍ਹ ਤੇ ਨਾ ਦੀਵ ਬਾਹਰ ਸਾਡੇ ਨਾ ਸੈਂਸਰ ਲੱਗੇ ਹੁੰਦੇ ਹੈ। ਸੁਸਾਇਟੀ ਦੇ ਉਹ ਜਿੱਦਾਂ ਧੂੰਆਂ ਨਿਕਲ ਨਿਕਲਦਾ ਧੂੰਆਂ ਸਾਇੰਸਰ ਨੂੰ ਟੱਚ ਕਰਦਾ ਜਾ ਕੇ
ਹਾਂ ਬਸ ਇਸ ਲਈ ਧਿਆਨ ਰੱਖਣਾ ਪੈਂਦਾ ਕੁਛ ਨੀ ਕਰ ਸਕਦੇ ਸ ਕਰਨਾ ਸਿਲੰਡਰਾਂ ਤੇ ਕੰਮ ਕਰੋ ਜਾਂ ਆਪਣਾ ਇੰਡਕਸ਼ਨ ਤੇ ਕਰੋ।
ਹਮ ਠੀਕ ਹੈ ਮੋਡਰਨ ਜ਼ਮਾਨਾ ਹੋ ਰਿਹਾ ਹਲਕੇ ਹਲਕੇ ਸਾਰੇ ਮੋਡਰਨ ਹੁੰਦੇ ਜਾ ਰਹੇ ਨੇ ਨੇ ਨਵੀਂ ਨਵੀਂ ਚੀਜ਼ਾਂ ਆ ਰਹੀਆਂ ਨੇ
ਬਿਲਕੁਲ ਕਰਨਾ ਪਏਗਾ ਕਰਨਾ ਪਏਗਾ ਕੀ ਕਰੀਏ ਦੇਖਣਾ ਪਏਗਾ ਉਹਦੇ ਉੱਪਰ ਵੀ ਹੌਲੀ ਹੌਲੀ ਹੱਥ ਸੈਟ ਹੋਏਗਾ ਉਹਦੇ ਉੱਪਰ ਵੀ ਚਲੋ ਸਿਲੰਡਰ ਮਿਲਦਾ ਵੀ ਤੇ ਨੀ ਹੈ ਨਾ ਬੁਕਿੰਗ ਹੁਣ ਸਿਲੰਡਰ ਦੇ ਪੱਚੀ ਦਿਨ ਬਾਹਦ ਲੈਂਦੇ ਆ।
ਹਾਂਜੀ ਇਹ ਸਾਰੇ ਪਾਸੇ ਇਹੀ ਹੋ ਹਰ ਥਾਂ ਤੇ ਇਹ ਜਿਹੇ ਸਿਲੰਡਰ ਪੱਚੀ ਦਿਨ ਬਾਅਦ ਦਿੰਦੇ ਹੈ।
ਪੱਚੀ ਦਿਨ ਬਾਅਦ ਪੱਚੀ ਦਿਨ ਬਾਅਦ ਬੁਕਿੰਗ ਲੈਣਗੇ ਔਰ ਉਸ ਵੀ ਦੋ ਦਿਨ ਤਿੰਨ ਬਾਅਦ ਸਿਲੰਡਰ ਤੁਹਾਡੇ ਘਰ ਪਹੁੰਚਣ ਗੇ।
ਬਸ ਬਸ ਉਹ ਵੀ ਸਾਡਾ ਖਤਮ ਹੋ ਗਿਆ ਸੀ ਏਜੰਸੀ ਇੱਕ ਸਾਡੀ ਕੇ ਵਾਈ ਸੀ ਨਹੀ ਹੋਈ ਦੀ ਧਿਆਨ ਨੀ ਦਿੱਤਾ ਕੇ ਵਈ ਸੀ ਨ ਹੋਈ ਕੇ ਵ ਸੀ ਕਰਾਉਣ ਦੀ ਕਹਿੰਦਾ ਹੁਣ ਕੱਲ੍ਹ ਆ ਕੇ ਪਹਿਲੇ ਬੁਕਿੰਗ ਕਰਇਆ ਫਿਰ ਤੁਹਾਨੂੰ ਪੱਚੀ ਦਿਨ ਬਾਦ ਮਗਾ ਮੈਂ ਕਿਹਾ ਇੱਦਾਂ ਕਿੱਦਾਂ ਹਸਡੈਂਡ ਖਤਮ ਏ
ਹਾਂ ਅਸੀਂ ਵੀ ਗਏ ਸੀ ਏਜੰਸੀ ਦੇ ਵਿੱਚ ਕਿਹਾ ਸੀ ਨਹੀਂ ਜੀ ਕੁੱਛ ਨੀ ਮਿਲੇਗਾ ਏਦਾਂ ਜ ਤੁਹਾਡੀ ਬੁਕਿੰਗ ਦਾ ਨੰਬਰ ਆਏਗਾ ਤੁਹਾਡੇ ਘਰ ਆਪਣੇ ਆਪ ਸਿਲੰਡਰ ਪਹੁੰਚ ਜਾਏਗਾ। ਥੋੜੇ ਦਿਨ ਹਜੇ ਪੂਰੇ ਨਹੀਂ ਹੋਏ ਹਾ ਹਾਂ ਹਾਂ ਬਸ ਉਹਨ ਇੱਕ ਹੋਰ ਵੱਧ ਗਿਆ ਹੈ ਸਿਲੰਡਰ ਨਾ ਖ਼ਤਮ ਹੋ ਜਾਏ ਰਾਤ ਬਰਾਤ ਤੇ ਕਿਤੇ ਬੱਤੀ ਵਾਲਾ ਤਾਂ ਜਦ ਬਿਜਲੀ ਆਏਗੀ ਜਦ ਤੁਸੀਂ ਕੰਮ ਕਰ ਸਕਦੇ ਹੋ ਕੰਮ ਕਰਦੇ ਕਰਦੇ ਬਿਜਲੀ ਚੱਲਗੀਈ ਤਾਂ ਬੈਗ ਆਰਾਮ ਨਾਲ ਹਨਾ ਕਿ ਬਿਜਲੀ ਆਏਗੀ ਤਾਂ ਕੰਮ ਹੋਏਗਾ ਕਿ ਸਵੇਰੇ ਸਾਰੇਆਂ ਨੇ ਔਫਿਸ ਵੀ ਜਾਾਨਣਾ ਹੈ ਸਕੂਲ ਵੀ ਜਾਾਨਾ ਹੈ
ਹਾਂ ਜਲਦੀ ਹੁੰਦੀ ਉਸ ਸਾਰਿਆਂ ਨੂੰ ਕਿ ਔਫਿਸ ਜਾਣਾ ਸੀ ਸਕੂਲ ਜਾਣਾ ਟਾਈਮ ਸਾਡਾ
ਸਭ ਦਾ ਟਾਈਮ ਉਹੀ ਹੋ ਹੈ ਹਾਂ ਉਹੀ ਤਾਂ ਕਹਿਏ ਸਭ ਦਾ ਟਾਈਮ ਸਾਢੇ ਅੱਠ ਅੱਠ ਸਭ ਨੇ ਨਿਕਲਣਾ ਅੱਗੇ ਪਿੱਛੇ
ਹਾਂਜੀ
ਹਨਾ ਫਿਰ ਸਭ ਦੇ ਡੱਬੇ ਪੈਕ ਕਰਨੇ ਆ ਬੱਚਿਆਂ ਦੇ ਵੀ ਦੋ ਦੋ ਡੱਬੇ ਪੈਕ ਹੋਣੇ ਆ ਆਦਮੀਆਂ ਦੇ ਵੀ ਦੋ ਦੋ ਡੱਬੇ ਪੈਕ ਹੋਣੇ ਆ
ਹਾਂਜੀ
ਬਸ ਸਾਰਾ ਹੀ ਨਿਕਲ ਜਾਂਦਾ ਟਮ ਹਾਂ ਉਹ ਤੁ ਕੰਪਲਸਰੀ ਹੋ ਗਿਆ ਹ ਸਕੂਲ ਦੇ ਵਿੱਚ ਗਏ ਹੈ ਕਿ ਇੱਕ ਲੰਚ ਬੋਕਸ ਪੈਕ ਕਰਨਾ ਇੱਕ ਫਰੂਟ ਦੇਣਾ ਫਰੂਟ ਬ੍ਰੇਕ ਹੋਏਗਾ ਇੱਕ ਲੰਚ ਬ੍ਰੇਕ ਹੋਏਗਾ
ਨ ਸੀ ਆ ਕੁ
ਉਹ ਤਾਂ ਹੈ ਹੀ ਆੁਣ ਸਾਡੇ ਟਾਈਮ ਤਾਂ ਅਸੀਂ ਅਚਾਰ ਲੈ ਜਾਂਦੇ ਸੀ ਪ੍ਰੌਂਠੀਆਂ ਲੈ ਜਾਂਦੇ ਸੀੁਣ ਤਾਂ ਤੈਨੂੰ ਲੰਚ ਵੀ ਫੈਸੀ ਚਾਹੀਦੇ ਹੈ
ਹਾਂ ਮੈਂ ਹੁਣ ਪਰਸੋਂ ਤੁਹਾਨੂੰ ਪਤਾ ਮੈਂ ਕੁਛ ਨੀ ਲੈ ਕੇ ਵੈਸੇ ਪਰਸ ਲਣ ਲੈ ਕੇ ਆਈਏ ਪੰਜ ਹੁੰਦਾ ਸੀ ਉਹ ਹੈ ਕੀ ਹੈ ਬਸ ਐ ਕਿ ਅਸੀਂ ਤਿੰਨ ਖਾਂ ਆ ਮਤਲਬ ਇੱਕ ਸਬਜ਼ੀ ਦੀ ਰੋਟੀ ਦੇ
ਬਸ ਬਸ, ਇਹੀ ਉਹ ਕੁੱਛ ਐ ਬਿਲਕੁਲ
ਮੈਂ ਆਪਣੀ ਮੰਮੀ ਕਿਹਾ, ਮੰਮੀ ਕਹਿੰਦੀ ਪਾ ਸ ਰੁਪਏ ਦੇ ਕਿਆਹੋ ਪੰਜ ਸੌ ਰੁਪਏ ਦੇ
ਬਿਲਕੁਲ ਬਿਲਕੁਲ, ਪਾਣੀ ਦੀ ਬੋ ਲਈ ਦੇਖੋ ਅੱਠ ਸੌ ਹਜ਼ਾਰ ਰੁਪਏ ਤੋਂ ਘੱਟ
ਬਿਲਕੁਲ ਬਿਲਕੁਲ ਨਹੀਂ ਐ, ਮੰਮੀ ਸਾਡੇ ਨਾਲੋ ਤੇ ਬੱਚੇ ਅੱਛੇ ਪੜ੍ਹ ਰਹੇ ਨੇ ਸਾਨੂੰ ਡੱਬਾ ਪੰਜਾਹ ਪੰਜਾਹ ਦਾ-
ਬਿਲਕੁਲ ਆ ਲਪੇਟ ਕੇ ਲੈ ਜਾਂਦੇ ਸੀਗੇ, ਪਾਣੀ ਦੀ ਬੋ ਤਲ ਮਿਲੀ ਠੀਕ ਐ, ਨਹੀਂ ਤਾਂ ਪਲਾਸਟਿਕ ਬੋਤਲ ਚ ਪਾਣੀ ਭਰ ਕੇ ਲੈ ਜਾਈ ਦਾ ਸੀਗਾ। ਹੁਣ ਤਾਂ ਬੱਚੇ ਕਹਿੰਦੇ ਅਸੀਂ ਸਕੂਲ ਨੀ ਜਾਵਾਂਗੇ ਜੇ ਸਾਨੂੰ ਚੀਜ਼ ਨਹੀਂ ਮਿਲੇਗੀ ਅੱਛੀ ਵਾਲੀ ਤਾਂ, ਤਾਂ ਐ ਟਾਈਮ ਦੇ ਨਾਲ ਬਦਲਣਾ ਪੈਂਦਾ ਹੈ। ਹਨਾ, ਫਿਰ ਦ ਬੱਚੇ ਆਸ ਪਾਸ ਦੇਖਦੇ ਜਿੱਦਾਂ ਦਾ ਮਾਹੌਲ ਬੱ ਚਲੋ ਦਿੱਤਾ ਜਾਂਦਾ, ਫਿਰ ਓਦਾਂ ਦਾ ਦੇਣਾ ਪੈਂਦਾ ਬੱਚੇ ਨੂੰ, ਤੁਹਾਡੇ ਕੋਲ ਹੈਗਾ ਹੈ ਉਹ ਤੇ ਕਹਿੰ ਤੁਹਾਡੇ ਕੋਲ ਹੈ, ਚਾਹੇ ਨਹੀਂ ਐ, ਬੱਚੇ ਨੂੰ ਤਾਂ ਦੇਣਾ ਹੀ ਪਏਗਾ ਕਰਕੇ
ਉਹ ਤੇ ਹੈ। ਫੇਰ ਲੱਗਦਾ ਵੀ ਨੀ ਐ, ਅੱਛਾ ਜੀ ਸਰ ਸਾਡਾ ਬੱਚੇ ਕੋਲ ਐ ਆ ਦੂਜੇ ਬੱਚੇ ਕੋਲ ਐ ਆ ਫਿਰ ਆਪ ਨੂੰ ਬੜਾ ਅ ਅਜੀਬ ਅੱਛਾ ਲੱਗਦਾ ਕਿ ਨਹੀਂ ਅਸੀਂ ਲੈ ਕੇ ਦੇਣਾ।
ਇਹੀ ਉਹ ਤੇ ਕੰਮ ਖਰਾਬ ਕਰਦਾ ਕੀ, ਅੱਛਾ ਨੀ ਲੱਗਦਾ ਕਿ ਉਹਦੇ ਕੋਲ ਹੈਗਾ ਸ ਸਾਡੇ ਬੱਚੇ ਕੋਲ ਵੀ ਹੋਣਾ ਚਾਹੀਦਾ ਹੈ। ਇਹ ਤਾਂ ਹੈ, ਨਾਲੇ ਬੱਚ ਬੱਚੇ ਹਣ ਜਾਂਦੇ ਆ ਦੇਖਦੇ ਆ ਤੇ, ਬੱਚੇ ਫਰ ਉਹੀਓ ਗੱਲ ਨਾ ਕਹਿੰਦੇ ਸਾਨੂੰ ਵੀ ਚਾਹੀਦੀ ਐ, ਉਹ ਚੀਜ਼।
ਹਾਂਜੀ
ਹਨਾ ਫਿਰ ਬੱਚਿਆਂ ਨੇ ਬੈਠਣਾ ਖਿਲਾਣਾ ਦੋਸਤਾਂ ਦੇ ਵਿੱਚ, ਤਾਂ ਫੇਰ ਚੀਜ਼ ਤਾਂ ਚਾਹੀਦੀ ਚਾਹੀਦੀ ਐ ਬੱ ਬੱਚਿਆਂ ਨੂੰ ਇਹ, ਹੂੰ। ਹੋਰ ਤੁਹਾਡੀ ਗੁੜੀਆਂ ਕਿੰਨੇ ਸਾਲ ਦੀ ਐ?
ਸਾਡੇ ਤਿੰਨ ਸਾਲ ਦੀ।
ਦੀ ਹੈ
ਨਹੀਂ ਜਿੱਦਾਂਪੂਰੀਆਂ ਕਰ ਲੈਂਦੀਆਂ ਛੋਟੀ ਬੇ
ਹੂੰ ਉਹ ਤਾਂ ਹੀ ਹੈ
ਆਪਣਾ ਕੰਮ ਕਢਵਾ ਲੈਂਦੀ ਹੈ ਬਸ ਵਧੀਆ ਹੁਣ ਦੋ ਬੈਗ ਖ਼ਰਾਬ ਕਰ ਚੁੱਕਿਆਜੇ ਸਕੂਲ ਮੈਨੂੰ ਮਾਰਚ ਵਿੱਚ ਪਾਇਆ ਤੇ ਅਪ੍ਰੈਲ ਤੇ ਮਈ ਦੋ ਬੈਗ ਪੂਰੇ ਖ਼ਰਾਬ ਕਰ ਚੁੱਕੀ ਹੈ
ਬਾਪਰੇਬੜੀ ਫਾਸਟ ਹੈ ਫਿਰ ਤਾਂ ਵਾਈ ਮਲ ਕਾਪੀਆਂ ਚ ਕੰਮ ਕਰਦੀਆਂ ਕਿ ਬੈਗ ਤੇ ਕੰਮ ਕਰਦੀਏ ਆਪਣੇ
ਕ ਕੀ ਕਰਦੀ ਆ ਸਕੂਲ
ਚਲੋ ਹਜੇ ਸਿੱਖ ਰਿਹਾ ਬੱਚਾ ਤਾਂ ਏਦਾਂ ਹੀ ਕਰਦਾ ਹਜੇ ਤਾਂ ਨਵਾਂ ਨਵਾਂ
ਹਾਂਜੀ ਹੁਣ ਫਰ ਨਵ ਲੈ ਕੇ ਦਾਂਗੇਦੋਂ ਨਵੇਂ ਸੈਕਸ਼ਨ ਖੁੱਲਣਗੇ ਫ ਲੰਚ ਬੋਕ ਇੱਕ ਖਰਾਬ ਕਰ ਚੁੱਕੇ ਜਿਹੜੇ ਤਸੀ ਮਾਸੀ ਨੇ ਗਿਟਨ ਦੂਜੇ ਮਗਰ ਕੇਨੂੰ ਲੱ ਅੱਛਾ ਇੰਨਾ ਮਹਿੰਗਾ ਸੀ ਲੰ
ਹਾਂ ਸਹੀ ਗੱਲ ਹੈ
ਹਾਂਜੀ
ਹਾਂ ਹੋਰ ਤੁਹਾਡੀ ਸਸੂ ਮਾਂ ਦਾ ਕਿੱਦਾਂ ਕੀ ਹਾਲ ਚਾਲ ਹੈ
ਸ਼ੂਗਰ ਵਗੈਰਾ ਨਾ ਜ਼ਿਆਦਾ ਕੰਮ ਵਗੈਰਾ ਨੀ ਕਰਦੇ ਆਪਣਾ ਆਰਾਮ
ਹਾਂ ਸ਼ੂਗਰ ਵਾਲਾ ਬੰਦਾ ਕਿੱ ਇੱਥੇ ਉੱਠ ਸਕਦਾ ਹੈ
ਸ ਨੂੰ ਪਤਾ ਕੀ ਹੈ ਪਰਹੇਜ਼ ਵੀ ਨਹੀਂੀ ਹੁੰਦਾ ਜਿੰਨਾ ਮਰਜ਼ੀ ਮਰੀਜ਼ ਪਰਹੇਜ਼ ਕਰ ਲ ਨਹੀਂ ਹੁੰਦਾ ਜੀਵ ਦਾ ਸਵਾਦ ਕਿਦ ਤੱਕ ਇਨਸਾਨ ਰੋ
ਮੈਨੂੰ ਦੱਸੋ ਕਹਿਣਾ ਬੜਾ ਸਾਨ ਕੀ ਪਰਹੇਜ਼ ਕਰਲੋ ਬੰਦਾ ਆਪਣੀ ਤਾਂ ਸੋਚਦਾ ਨਾ ਪਰਹੇਜ਼ ਨਹੀਂ ਹੋ ਪਾਉਂਦਾ ਬਿਲਕਲ ਨੀ ਕਰ ਪਾਉਂਦੇ ਬਾਈ ਮੇ ਵੀ ਕਿੰਨਾ ਕੁ ਪਰਹੇਜ਼ ਕਰ ਲੋਗੇ ਸ਼ੂ ਹਰੇਕ ਚੀਜ਼ ਦੇ ਵਿੱਚ ਹੈ ਕੀ ਨਹੀਂ ਖਾਓਗੇ ਤੁਸੀਂ ਹਨ ਨਾ ਅਨਾਜ ਨੀ ਖਾਓਗੇ ਫਰੂਟ ਨੀ ਖਾਓਗੇ ਜਾਂ ਕੋਈ ਫੇਰ ਵੀ ਬਠੇਰਾ ਹਰ ਇੱਕ ਚੀਜ਼ ਹਰ ਸਬਜ਼ੀ ਚਾਲੂ ਪੈਂਦੇ ਨੇ ਹਨਾ ਚਾਵਲ ਬੰਦਾ ਛੱਡ ਦੇਗਾ ਕਣਕ ਛੱਡ ਦੇ ਖਾਏਗਾ ਕੀ ਇਨਸਾਨ ਫਿਰ ਹਵਾ
ਫ ਅਸੀਂ ਕੁਛ ਕਹਿੰਦੇ ਵੀ ਨਹੀਂ ਨਾਲੀ ਮੋਤੀ ਦੇ ਦਿੰਦੇ ਹ
ਖਾਣੀਆਂ ਸ਼ੂਗਰ ਵਾਲ ਨੂੰ ਟਾਈਮ ਨਾਲ ਤਾਂ ਖਾਣਾ ਵੀ ਟਾਈਮ ਨਾਲ ਚਾਹੀਦਾ ਹੈ
ਬੱਸ ਬੱਸ ਭੁੱਖ ਲੱਗ ਜਾਂਦੀ ਹੈ ਪੰੰਦਰ ਘੰਟੇ ਦੋ ਘੰਟੇ ਬਾਅਦ
ਹਾਂ ਬਿਲਕੁਲ ਲੱਗਦੀ ਸ਼ੂਰਲੇ ਇਨਸਾਨ ਨੂੰ ਲੱਗਦੀ ਹੈ ਦੋ ਘੰਟੇ ਬਾਅਦ ਕੁਛ ਨਾ ਕੁਛ ਖਾਣ ਚਾਹੀਦਾ ਹੀ
ਹਾਂਜੀ ਹਾਂਜੀ ਆਪ ਰੱਖੇਦੇ ਬਿਸਕੁਟ ਵਗੈਰਾ ਲਿਆ ਕੇ ਬਲ
ਹਮ
ਤੇ ਰੋਟੀ ਵਗੈਰਾ ਅਸੀਂ ਘੱਟ ਹੀ ਦਿੰਦੇ ਹਾਂ ਨਾੋ ਅਲੱਗ ਦੀ ਰੋਟੀ ਅਸੀਂ ਰੋਟੀ ਇੱਕ ਅੱਧੀ ਕੱਢ ਅ ਸਧ ਦਿੰਦੇਾਂ ਫੂਟ ਵਗੈਰਾ ਐਪਲ ਹੋ ਗਿਆ ਪਪਾਇਆ ਹੋ ਗਿਆ ਪਪੀਤਾ ਵਗੈਰਾ ਜ਼ਿਆਦਾ ਅੱਛਾ ਹੁੰਦਾ ਹੈ
ਹਮ ਹਮ ਹਮ
ਉਹ ਟਮ ਸੂਤਾ ਇੱਕ ਟਮ ਰੋਟੀ ਦੋ ਤਿੰਨ ਟਮ ਰੋਟੀ ਦੇਤੀ ਬਾਕੀ ਵਿੱਚ ਬਿਸਕੁਟ ਖਾ ਲ ਜਾਂ ਕੁਛ ਹੋਰ ਸੇਵੀਆਂ ਵੇਸਣ ਦੀਆਂ ਮੰਗਵਾ ਦੇ
ਹਮ ਹਮ ਹਮ ਹਮ ਮੇਰੀ ਸਿਸਟਰ ਹੈ ਉਹਨੂੰ ਵੀ ਹੋ ਡਾਇਬਟੀਜ਼ ਉਹਨੂੰ ਵੀ ਹੈਗੀ ਹੈ